ਸ੍ਰੀ ਤੋਂ ਪਖਾਈ ਜ਼ਿਆਦਾ ਮਹਿੰਗੀ ਆਈ।
ਹੈਲੋ ਵਿੰਨੀ ਮੈਨੂੰ ਆਵਾਜ਼ ਆ ਰਹੀ ਹੈ। ਹੈਲੋ।
ਹੈਲੋ ਸਤਿ ਸ਼੍ਰੀ।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
ਕੀ ਹਾਲ ਹੈ।
ਵਧੀਆ ਤੁਸੀਂ ਸੁਣਾਓ ਕੀ ਹਾਲ ਨੇ।
ਠੀਕਏ ਤੁਸੀਂ ਦੱਸੋ।
ਹਾਂ ਬਸ, ਹਾਂਜੀ ਸਭ ਵਧੀਆ। ਵਧੀਆ ਹੋਰ ਰੋਟੀ ਖਾ ਲਈ।
ਹਾਂਜੀ -ਹਾਂਜੀ ਬਿਲਕੁਲ ਵਿਹਲੇ ਹੋ ਕੇ ਬੈਠੇ ਆ ਤੇ ਮੈਂ ਨੀ ਕਰਦੀ ਬਿਲਕੁਲ ਕੰਮ ਦੇ ਵਿੱਚ ਕਿਸੇ ਨੂੰ ਫੋਨ। ਮੈਂ ਤੇ ਬਿਲਕੁਲ ਜਦੋਂ ਫਰੀ ਹੋ ਜਾਵਾਂ ਨਾ ਮੈਂ ਤੇ ਤੇਰੀ ਫੋਨ ਤੇ ਗੱਲ ਕਰਨੀ ਹੁੰਦੀ ਆ ਅਰੇ ਤੁਹਾਨੂੰ ਨੀ ਪਤਾ ਪਤਾ ਕਿੰਨੀ। ਹੁੰਦਾ ਜੇ ਵਿੱਚ ਜੇ ਐਵੇਂ। ਤੇ ਮੰਨ ਲਓ ਕੰਮ ਕਰਦੇ- ਕਰਦੇ ਵਿੱਚ। ਕਿਸੇ ਨੂੰ ਫੋਨ ਮਿਲਾ ਲੋ ਨਾ ਐ ਤੇ ਸਾਰੇ। ਬੱਚੇ ਵੀ, ਵੱਡੇ ਵੀ ਸਭ ਜੇ ਐ ਕਿੱਥੇ ਆ ਉਹ। ਕਿੱਥੇ ਆ ਇਹ ਦੇ ਦਿਓ, ਉਹ ਦੇ ਦਿਓ, ਮੈਂ ਤੇ ਸਾਰਾ ਕੰਮ ਨਿਬੇੜ ਕੇ ਫੇਰ ਕਿਸੇ ਨੂੰ ਕੌਲ ਕਰਦੀ ਆ ਮੇਰਾ।
ਮੈਂ ਮੈਨੂੰ ਪਤਾ ਤੁਹਾਨੂੰ ਆਦਤ ਵੀ ਨੀ ਹੈ ਮੈਂ ਤੇ ਨਾਨਕੇ। ਨਾਲ ਕੰਮ ਵੀ ਕਰ ਲੈਂਣੀ ਹਾਂ।
ਅੱਛਾ ਅੱਛਾ ਤੁਸੀਂ ਕੰਮ ਵੀ ਕਰ ਲੈਂਦੇ ਹੋ ਮੈਂ ਤੇ ਬਿਲਕੁਲ ਵੀ ਫਰੀ ਹੋ ਕੇ ਬਹਿੰਦੀ ਹਾ ਬੜਾ ਵਧੀਆ ਕਰਦੇ ਹੋ। ਤੇ ਮੈਂ ਵੈਸੇ ਤੁਹਾਨੂੰ ਫੋਨ ਜਿਸ ਜਿਸ ਤੇ ਕੀਤਾ ਸੀ ਨਾ ਪਹਿਲੇ ਮੇਰੀ ਉਹ ਗੱਲ ਸੁਣ ਲੋ ਨੀ
ਹਾਂ
ਮੈਂ ਕਹਿ ਰਹੀ ਸੀ ਮੈਂ ਕਹ ਗਰਮੀ ਦੇ ਦੇਖਿਆ ਕਿੰਨੀ ਪੈਂਦੀ ਪਈ ਹੈ।
ਹਾਂ
ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣ ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿਣ ਵਾਲੀ ਹਾਂ।
ਬਸ ਚਲੋ ਬਣਾਓ ਪਾੜਾ ਦਾ ਪਲੈਨ
ਹਨਾ ਨਾ ਤੇ ਨਹੀਂ ਨਹੀਂ ਪਹਾੜਾਂ ਦਾ ਤੇ ਨਹੀਂ ਖੈਰ ਪਹਾੜਾਂ ਦਾ ਤੇ ਪ੍ਰੋਗਰਾਮ ਮੁਸ਼ਕਿਲ ਲਈ ਲੱਗਦਾ ਪਿਆ ਨਹੀਂ ਨਹੀਂ ਉੱਥੇ ਨੀ ਮੈਂ ਕਹਿੰਦੀ ਪਈ ਹ ਚਲੋ ਨੇੜੇ ਤੇੜੇ ਹੈ ਕਿਤੇਰੇ ਵਾਟਰ ਪਾਰਕ ਵਗੈਰਾ ਬੱਚੇ। ਨੂੰ ਲੈ ਕੇ ਚਲੀਏ।
ਵਾਟਰ ਪਾਰਕ ਜਾਣਾ ਹੈ।
ਹਾਂ ਹਾਂ ਬੱਚੇ ਪਹਾੜਾਂ ਦਾ ਵੀ ਬਣਾਵਾਂਗੇ ਹਜੇ ਜਿਹੜਾ ਲੋਕਲ ਟ੍ਰਿਪ ਲੈਈਏ ਥੋੜ੍ਹਾ ਜਿਨਾ ਮ ਫਨ ਕਰ ਆ ਹੀਏ ਉਸ ਤੋਂ ਬਾਅਦ ਬਣਾਵਾਂਗੇ ਪਹਾੜਾਂ ਦਾ ਛੁੱਟੀਆਂ ਚ।
ਚਲੋ ਫੇਰ ਮੈਂ ਤੇ ਤਿਆਰ ਨਾ ਪਰ ਮੇਰੇ ਬੱਚਿਆਂ ਦੀ ਨਾ ਹਲੇ ਛੁੱਟੀ ਛੋਟੀਆਂ ਦੀ ਪਈਆਂ ਛੋਟੇ ਦੀ ਪੈ ਗਈਆਂ ਵੱਡੇ ਦੀ ਨੀ ਪਈਆਂ ਹਲੇੇ ਅਗਰ ਉਹਨੂੰ ਛੱਡ ਕੇ ਗਈ ਉਹਨੇ ਰੋਣਾ ਫਿਰ।
ਤੇ ਸੰਡੇ ਨੂੰ ਚੱਲਾਂਗੇ ਨਾ ਵਾਟਰ ਪਾਰਕ
ਹਾਂ ਸੰਡੇ ਦਾ ਬਣਾ ਲੈ ਨੂੰ ਸੰਡੇ ਚੱਲਾਂਗੇ ਸੰਡੇ ਨੂੰ ਕੋਈ ਦਿੱਕਤ ਦਿੱਕਤ ਨੀ ਜੀ।
ਹਾਂ ਸੰਡੇ ਨੂੰ ਚੱਲੇ ਹਾਂ ਹਜੇ ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਆ ਜੇ ਨਾ ਵਾਟਰ ਪਾਰਕ ਚੱਲੇ ਆ ਔਰ ਨਾ ਹੀ ਮੈਂ ਆਪਣੇ ਬੱਚਿਆਂ ਨੂੰ ਕਹਾਂਗੀ। ਉਹਨਾਂ ਨੂੰ ਨਾ ਇਕਦਮ ਡੱਪਾ।
ਇੱਕਦਮ ਨਾ ਸਰਪ੍ਰਾਈਜ਼ ਆ। ਉਹ ਨੂੰ ਅ ਬੜਾ ਵਧੀਆ ਅੱਛਾ ਲੱਗਦਾ ਜੇ ਪਤਾ ਕੀ ਹੁੰਦਾ ਹੈ ਬੱਚਿਆਂ ਨੂੰ ਜਦੋਂ ਅਸੀਂ ਸਰਪ੍ਰਜ਼ ਦਿੰਦੇ ਆ ਨਾ ਜਦੋਂ ਉਹਨਾਂ ਨੂੰ ਅਚਾਨਕ ਉਹਨਾਂ ਦੇ ਮਨ ਦੀ ਮੁਰਾਦ ਜਾਂ ਉਹਨਾਂ ਦੀ ਕੋਈ ਖੁਸ਼ੀ ਪੂਰੀ ਕਰਨੇ ਆ ਤੇ ਉਹਨਾਂ ਦੇ ਸ਼ਹਿਰੇ ਤੇ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਬੜੇ ਮਨ ਨੂੰ ਸਕੂਨ ਦਿੰਦੀ ਤੇ ਮੈਂ ਉਹ ਖੁਸ਼ੀ ਦੇਖਣਾ ਚਾਹੁੰਦੀ ਹਾਂ ਬਹੁਤ ਟਾਈਮ ਹੋ ਗਿਆ ਹੈ ਉਹ ਵਾਲੀ ਹਾਂਜੀ ਬਿਲਕੁਲ ਉਹ ਸਕੂਨ ਨਹੀਂੀ ਦੇਖਿਆ
ਹਾਂ ਤੁਸੀਂ ਪਹਿਲੇਾਂ ਇਏਧਰ ਸੀ ਚਲੇ ਜਾਂਦੇ ਸੀ ਹੁਣ ਤੁਸੀਂ ਇੱਥੋਂ ਚਲੇ ਗਏ ਹੋ ਤੇ ਮੇਰਾ ਵੀ ਕਿੱਥੇ ਹੀ ਹੋ ਪਾਣਦਾ ਤੁਹਾਨੂੰ ਪਤਾ ਹੀ ਹੈ ਮੈਂ ਤੇ ਵੈਸੇ ਨੀ ਜਾਂਦੀ ਕਿਧਰੇ ਤੁਹਾਡੇ ਨਾਲ ਤੇ ਮੈਂ ਫੇਰ ਚਲੇ ਜਾਂਦੀ ਸੀ ਪਹਿਲੇ
ਹਾਂ ਤੇ ਯਾਦ ਜੇ ਨਾ ਪਿਛਲੀ ਵਾਰੀ ਅ ਵ ਪੱ ਪਾ ਗਏ ਸੀ ਕਿੰਨਾ ਮਜ਼ਾ ਆਇਆ ਸੀ ਔਰ ਅਗਲੇ ਦਿਨ ਜਿਹੜੀ ਸੀ ਦਵਾਈਆਂ ਖਾਧੀਆਂ ਸੀ ਉਹ ਵੀ ਲਾ ਦੇ ਬਟ
ਬਹੁਤ ਹੋਈਆਂ ਸੀ
ਬਟ ਜੋ ਵੀ ਇਹ ਮਜ਼ਾ ਬੜਾ ਆਇਆ ਸੀ ਹਨਾ ਵਾਟਰਫਾਲ ਅੱਛਾ ਵੈਸੇ ਨਾ ਉਹਨਾਂ ਨੇ ਵਾਟਰ
ਕੇ ਇਕੱਠੇ ਜਾਓ ਨਾ ਤੇ ਮੈਂ ਮਜ਼ਾ ਬਹੁਤ ਆਉਂਦਾ
ਸਹੀ ਗੱਲ ਏ ਕ ਕੱਲੇ ਕੱਲੇ ਨੀ ਮਜ਼ਾ
ਨਾ ਨਾ ਇਕੱਲੇ ਤੇ ਬਿਲ ਹਾਂ ਨਾ ਇਕੱਲੇ ਮੈਂ ਤੇ ਜਾਂਦੀ ਨੀ ਮੈਂ ਇੱਕ ਦੱਸਦੀ ਤੇ ਬਆ ਤੁਹਾਨੂੰ ਤੁਸੀਂ ਮੈਨੂੰ ਕਦੀ ਵੇਖਿਆ ਕਰੱਲ ਜਾਂਦੇ ਮੈਂ ਕਦੀ ਵੀ ਨਹੀਂੀ ਗਈ ਮੈਨੂੰ ਮਜਾ ਵੀ ਨਹੀਂ ਆਉਂਦਾ ਦ ਨਾ ਸਭ ਨਾਲ ਜਾ ਕੇ ਜਿਹੜਾ ਮਜ਼ਾ ਹੈਗਾ ਨਾ ਸਭ ਨਾਲ ਵੀ ਇਹ ਨੀ ਕਿ ਕੋਈ ਵੀ ਹੋਏ ਜਿਹੜੇ ਆਪਣੇ ਜਿਨਾਂ ਨਾਲ ਅਸੀਂ ਜਾਣਦੇ ਹਾਂ ਉਹਨਾਂ
ਸਹੀ ਗੱਲ ਤੇ ਮੈਂ ਕਹਿੰਦੀ ਵੀ ਸੀ ਪਿਛਲੀ ਵਾਰੀ ਤੇ ਅਸੀਂ ਘਰੋਂ ਹੀ ਕੁਛ ਬਣਾ ਬਣਾ ਕੇ ਲੈ ਗਏ ਸੀ ਤੇ ਐਦ ਕੀ ਨਾ ਤੁਸੀਂ ਕੋਈ ਖੇਚਲ ਕਰਿਆਜੇ ਤੇ ਬਣਾਉਣ ਨਾ ਨਾ ਨਾ ਨਾ ਤੁਸੀਂ ਰਹਿਣ ਦੋ ਮੈਂ ਐਦਕੀ ਮੇਰੇ ਹਸਬੈਂਡ ਕਹਿੰਦੇ ਪੈਣੇ ਕਿ ਬਹੁਤ ਗਰਮੀ ਹੈ ਕਿਚਨ ਵਿੱਚ ਤੁਸੀਂ ਇੰਨਾ ਇੰਨਾ ਟਾਈਮ ਲਗਾ ਕੇ ਤੁਸੀਂ ਚੀਜ਼ ਬਣਾ ਕੇ ਲੈ ਕੇ ਜਾਂ ਉਹ ਤੇ ਪਹਿਲੇ ਤੇ ਥ ਇੰਨੀ ਗਰਮੀ ਚ ਫਿਰ ਤੁਸੀਂ ਜਾ ਕੇ ਪੂਲ ਵਿੱਚ ਚਾਹਦੇ ਹੋ ਤੇ ਹੀ ਤੁਸੀਂ ਬਿਮਾਰ ਪੈ ਜਾਂਦੇ ਹੋ ਤੇ ਤੁਸੀਂ ਬਿਲਕੁਲ ਨੀ ਕਰਨਾ ਕੀ ਤੁਸੀਂ ਪੂਰਾ ਦਿਨ ਇੰਜੋਏ ਕਰਨਾ ਪੂਰਾ ਦਾ ਪੂਰਾ ਸੰਡੇ ਤੁਹਾਡੇ ਲੇਡੀਜ਼ ਔਰ ਬੱਚਿਆਂ ਦੇ ਨਾਮ ਹੈ ਤੁਸੀਂ ਬਿਲਕੁਲ ਕੋਈ ਚਿੰਤਾ ਇੱਦਾਂ ਨੀ ਕਰਨੀ ਮੈਂ ਸਭ ਅਰੇਂਜਮੈਂਟ ਕਰ ਦੇਵਾਂਗਾ ਉਹਨਾਂ ਨੇ ਔਡਰ ਦੇ ਦੇਣਾ ਹਾਂਜੀ
ਇਹ ਤੇ ਬੜਾ ਵਧੀਆ ਕੰਮ ਕੀਤਾ ਵੀਰ ਜੀ ਨੇ
ਹਾਂ ਉਹਨਾਂ ਨੇ ਕਿਹਾ ਕਿ ਮੈਂ ਸਨੈਕਸ ਤੁਹਾਨੂੰ ਬਾਹਰੋਂ ਬਣਵਾ ਕੇ ਉਹਨੂੰ ਪੈਕ ਕਰਵਾ ਕੇ ਤੁਹਾਡੀ ਪਿਕਨਿਕ ਲਈ ਤੁਹਾਡੀ ਵਾਟਰ ਪਾਰਕ ਜਾਣ ਲਈ ਮੈਂ ਸਭ ਕੁਛ ਦੇ ਦਾਂਗਾ ਉੱਥੋਂ ਅਗਰ ਬੱਚੇ ਕੁਛ ਮੰਗਣਗੇ ਤੇ ਤੁਸੀਂ ਉੱਥੇ ਵੀ ਕੈਂਟੀਨ ਹੁੰਦੀ ਹੈ ਤੁਸੀਂ ਉੱਥੋਂ ਖਿਲਾ ਉਹਨਾਂ ਨੂੰ ਉੱਥੇ ਵੀ ਛੋਟਾ ਜਿਹਾ ਬਣਿਆ ਹੁੰਦਾ ਉਹਨਾਂ ਦਾ ਕੈਫੇ ਵਗੈਰਾ ਉੱਥੋਂ ਕੀ ਲਾਉਣਾ ਬਾਕੀ ਜਦੋਂ ਤੁਸੀਂ ਥੱਕੇ ਹੋਓਗੇ ਕਿਉਂਕਿ ਨਹਾਉਣ ਤੋਂ ਬਾਅਦ ਦੇਖੋ ਭੁੱਖ ਲੱਗ ਜਾਂਦੀ ਹੈ ਬਹੁਤ
ਹਾਂ ਬਹੁਤ ਗਰਮੀ ਲੱਗਦੀ ਹੈ ਹਾਂ ਭੁੱਖ ਵੀ ਭੁੱਖ ਵੀ ਭੁੱਖ ਵੀ ਤੇ ਬਹੁਤ ਲੱਗ ਜਾਂਦੇ ਨਹਾਣ ਤੋਂ ਬਾਹਰ ਦੁੱਗਣੀ ਭੁੱਖ ਲੱਗਦੀ ਹੈ
ਬਿਲਕੁਲ ਬਿਲਕੁਲ ਕਹਿੰਦੇ ਨੇ ਤੁਸੀਂ ਕਾਰ ਆਓਗੇ ਤੁਹਾਨੂੰ ਰੋਟੀ ਵੀ ਬਣੀ ਹੋਈ ਮਿਲੇਗੀ ਬਿਲਕੁਲ
ਅ ਹ ਇਹ ਸ ਕੀ ਹੋਰ
ਹਾਂ ਪਤਾ ਨਹੀਂ ਕੀ ਹੋਇਆ ਬਸ ਉਹੀ ਪਿਛਲੀ ਵਾਰ ਤਾਂ ਸ਼ਾਇਦ ਉਹਨਾਂ ਨੂੰ ਯਾਦ ਰਿਹਾ ਹੋਇ ਹਨ ਨਾ ਤੇ ਐਦ ਕੀ ਕਹਿੰਦੇ ਪਏ ਨੇ ਕਿ ਹਾਂ ਹਾਂਜੀ ਹਾਂਜੀ
ਪਰ ਇੱਕ ਇੱਕ ਇੱਕ ਚੀਜ਼ ਬਣਾਉਣ ਚ ਕੁਛ ਨੀ ਜਾਂਦਾ ਇੱਕ ਇੱਕ ਚੀ ਉਹ ਤੇ ਅਸੀਂ ਪਤਾ ਤੇ ਬਿਮਾਰ ਕੇ ਹੋਏ ਸੀ ਅਸੀਂ ਨਾ ਉਹਤੇ ਨਾਤੇ ਬਹੁਤ ਆਾਂ ਫੇਿਰ ਨਾਲੇ ਅਸੀਂ ਇਹਏ ਸੀ ਨਾਲੇ ਫਿਰ ਤੂੰਪ ਵਿੱਚ ਐਵੇਂ ਹੋਇਆ ਸੀ ਨਾ ਸਾਨੂੰ ਗਰਮ ਸਰਦ ਹੋਏ ਨੇ ਨਾਲ
ਹਾਂ ਇਹ ਵੀ ਗੱਲ ਤੁਸੀਂ ਠੀਕ ਹਿੰਦੇ ਪਏ ਹੋ ਇਹ ਵੀ ਗੱਲ ਸਹੀ ਹੈ ਚਲੋ ਫੇਰ ਕੋਈ ਨੀ ਫੇਿਰ ਐਵੇਂ ਕਰਨਾ ਤੁਸੀਂ ਜਿਆਦਾ ਨਾ ਕੁੱਛ ਇੱਕ ਇੱਕ ਸਨੈਕ
ਹਾਂ ਉਹ ਇੱਕ ਇੱਕ ਨਾਲ ਕੁਛ ਫਰਕ ਨੀ ਪੈਂਦਾ ਸੀ ਵੈਸੇ ਵੀ- ਤੇ ਬਣਾਉਂਦੀਆਂ ਵੀਈਆਂ ਰੋਜ਼ ਦੀ ਰੋ ਤਿੰਨ ਟਾਈਮ ਦੀ ਰੋਟੀਆਂ
ਹਮ ਸਹੀ ਗੱਲ ਜ ਤੁਸੀਂ ਤੇ ਦੁੱਖਤੀ ਰਖ ਤੇ ਹੱਥ
ਉਹ ਤੇ ਹੈ ਹੀ ਹੈ
ਅਰੇ ਤੁਂ ਕੀ ਦੱਸਾਂ ਦਿਲ ਨੀ ਕਰਦਾ ਜੇ ਰਸੋਈ ਚ ਵੜਨ ਦਾ ਇੰਨੀ ਗਰਮੀ ਵਿੱਚ ਦਿਲ ਕਰਦਾ ਬਸ ਕਮਰੇ ਬੈਠੇ ਰਹੀਏ
ਹਾਂ ਉਹ ਤੇ ਹੈਗੇ ਆ
ਪਰ ਚਲੋ ਫੇਰ ਆਦਮੀਆਂ ਵੇ ਨਾ ਆਪਣੇ ਹਸਬੈਂਡ ਵੱਲ ਦੇਖ ਕੇ ਥੋੜ੍ਹਾ
ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਫਿਰ ਤੇ ਕੋਈ ਮੈਂ ਕਹਿੰਦੀ ਵੀ ਸੀ ਕਿ ਇਸ ਵਾਰ ਨਾ ਅਸੀਂ ਆਪਣੇ ਸਵੀਮਿੰਗ ਕੋਸਟਿਊਮਸ ਵੀ ਲੈ ਕੇ ਆਵਾਂਗੇ ਨਾਲ ਹਾਂਜੀ ਹੈਲੋ ਹੈਲੋ ਹੈਲੋ